ਹੈਲੋ, ਸਤਿ ਸ੍ਰੀ ਅਕਾਲ।
ਕੀ ਹਾਲ ਚਾਲ ਏ। ਕੀ ਕਰ ਰਹੇ ਸੀ? ਹਾਂਜੀ ਵਧੀਆ ਜੀ ਕੀ ਕਰ ਰਹੇ ਸੀ?
ਮੈਂ ਬਸ ਸਿਲਾਈ ਚਲਾ ਰਹੀ ਸੀ। ਸਿਲਾਈ। ਹਾਂਜੀ। ਹਾਂਜੀ ਤੁਹਾਡਾ। ਅੱਛਾ। ਅਸੀਂ ਤੇ। ਦਾਲ ਬਨਾਈਏ। ਹਾਂਜੀ ਮੂੰਗੀ ਸਾਬਤ। ਹਾਂਜੀ। ਅਨੰਦਪੁਰ ਸਾਹਿਬ ਤੇ ਘੁੰਮ ਆਏ ਆਂ, ਹੋਰ ਦੇਖਨੇ ਹਲੇ ਰਿਸ਼ੀ ਕੇਸ਼ ਜਾਨ ਦੀ ਪਲੈਨਿੰਗ ਹੈਗੀ ਏ। ਹਾਂਜੀ। ਹੋਰ ਤੁਸੀਂ ਕਿੱਧਰ ਗਏ ਸੀ ਘੁੰਮਣ। ਅੱਛਾ, ਅੱਛਾ। ਅੱਛਾ। ਅੱਛਾ। ਅੱਛਾ-ਅੱਛਾ, ਹਾਂਜੀ-ਹਾਂਜੀ। ਅੱਛਾ, ਅੱਛਾ। ਹਾਂਜੀ। ਅੱਛਾ। ਹਾਂਜੀ, ਹਾਂਜੀ। ਹਾਂ, ਹਾਂ, ਹਾਂ ਹੋਰ? ਹਂਜੀ।
ਹਨਾ ਕਰਨੀ ਚਾਹੀਦੀ ਹੈ। ਕਿਉਕਿ ਅੱਜ-ਕੱਲ੍ਹ ਨਾ ਜ਼ਮਾਨਾ ਨੀ ਹੈ ਨਾ ਕੋਈ ਸਾਨੂੰ ਬਲੈਕਮੇਲ ਕਰੇ, ਟੋਰਚਰ ਕਰੇ ਤੇ ਅਸੀਂ ਉਹਨਾ ਸੁਣੀਏ ਹਨਾ ਜੀ।
ਹਾਂਜੀ, ਹਾਂਜੀ ਕਰਨੀ ਚਾਹੀਦੀ ਐਵੇਂ ਤੇ ਹਾਂਜੀ। ਹੋਰ ਕਿਹੜੀ ਡਿਸ਼ ਬਨਾਈ ਤੁਸੀਂ ਅੱਜ? ਅੱਛਾ। ਅੱਛਾ। ਨਈ ਮੈਨੂੰ ਨੀ ਪਤਾ ਅੱਛਾ।
ਏਕ ਗਲਾਸ ਚਾਵਲ ਲੈ ਕੇ ਜੇ ਉਹਦੇ ਧੋ ਲਓ ਉਹਨੂੰ ਅੱਛੀ ਤਰ੍ਹਾਂ ਠੀਕ ਹੈ, ਫੇਰ ਤੁਸੀਂ ਪਿਆਜ ਕੱਟ ਲੋ ਟਮਾਟਰ ਕੱਟ ਲਓ, ਮਿਰਚਾਂ ਕੱਟ ਲਓ ਹਨ ਚਾਵਲ ਚ ਤੁਸੀਂ ਜੋ ਵੀ ਪਾਨੈ। ਉਹ ਕੱਟ ਕੇ ਹਲਕਾ ਜਾ ਭੁੰਨ ਲੋੋ ਠੀਕ ਹੈ। ਭੁਨ ਕੇ ਤੇ ਫੇਰ ਉਹਦੇ ਚ ਹਲਦੀ ਵਾਲੇ ਬਣਾਣੇ ਤੇ ਹਲਦੀ ਨਮਕ ਪਾ ਦੇਓ। ਪਾ ਕੇ ਚਾਵਲ ਪਾ ਦਿਓ ਫੇਰ ਪਾਣੀ ਪਾਦੋ ਜੀ। ਹਿਸਾਬ ਦਾ ਤਿੰਨ ਸੀਟੀਆਂ ਲਗਾ ਦੋ। ਬੋਤ ਅੱਛੇ ਚਾਵਲ ਬਨਦੇ ਜੇ
ਅੱਛਾ-ਅੱਛਾ ਹੋਰ ਤੁਹਾਡੇ ਨਿਆਣੇ ਕਿੱਥੇ ਨ? ਅੱਛਾ।
ਮੂਵੀ ਵਗੈਰਾ ਕੋਈ ਦੇਖਦੇ ਹੋ?
ਮੈਂ ਮੂਵੀ ਤਾਂ ਨੀ ਨਾਟਕ ਦੇਖਦੀ ਆਂ। ਹਂਜੀ। ਮੇਰਾ ਕਲਰਸ ਚੈਨਲ ਬੈਸਟ ਹੈਗੈ। ਮੈਂ ਛੋਟੀ ਸਰਦਾਰਨੀ ਹੋ ਜਿਹੜੇ ਵੀ ਆਂਦੇ ਨੇ ਉਸ ਚੈਨਲ ਤੇ ਸਾਰੇ ਦੇਖਦੀ ਹਾਂ ਮੈਂ ਹਾਂਜੀ। ਹੋਰ ਤੁਹਾਨੂੰ ਕਿਹੜਾ ਪਸੰਦ ਏ।
ਮੈਂ ਤਾਂ ਦੇਖੋ ਮੂਵੀ ਦੇਖਣੀ ਆ ਪੰਜਾਬੀ ਮੂਵੀ ਮੈਨੂੰ ਬਹੁਤ ਪਸੰਦ ਹੈ ਜੀ। ਪਹਿਲੇ ਆਉਂਦੇ ਸੀ ਜੀ ਅ ਹਾਂਜੀ ਬਹੁਤ ਅੱਛੀ ਪੰਜਾਬੀ ਮੂਵੀ ਹੁੰਦੀ ਆ। ਇੱਕ ਹੈਗੀ ਸੱਸ ਕੁੱਟਣੀ ਉਹ ਵੀ ਬੜੀ ਅੱਛੀ ਹੈ ਜੀ। ਬ ਉਹ ਵੀ ਬਹੁਤ ਅੱਛੀ ਫਿਲਮ ਹੈ ਪਹਿਲੇ ਵੀ ਆਉਂਦੀ ਸੀ ਜੀ ਪੰਜਾਬੀ ਨੀਰੂ ਬਾਜਵਾ ਜੀ ਹੁੰਦੀ ਸੀ ਉਹਦੀ ਵੀ ਬਹੁਤ ਅੱਛੀ ਫਿਲਮਾਂ ਹੁੰਂਦੀਆਂ ਸੀ ਜੀ ਹਾਂਜੀ।
ਤੁਹਾਨੂੰ ਖੇਲ ਕਿਹੜੇ ਪਸੰਦ ਨੇ ਜੀ ਗੇਮਸ ਵਗੈਰਾ
ਮੈਨੂੰ ਗੇਮ ਪਸੰਦ ਖੋ-ਖੋ ਵੀ ਪਸੰਦ ਹੈਗੀ ਏ। ਲੂਡੋ -ਲੂਡੋ ਵੀ ਮੈਨੂੰ ਬਹੁਤ ਅੱਛੀ ਲੱਗਦੀ ਏ।
ਅੱਛਾ ਜੀ ਹੋਰ
ਹੋਰ ਜਿਵੇਂ ਮੈਂ ਹਾਂ। ਹੋਰ ਤੁਹਾਨੂੰ ਕਿਹੜੀ ਪਸੰਦ ਏ। ਅੱਛਾ ਅੱਛਾ -ਅੱਛਾ ਹਾਂਜੀ -ਹਾਂਜੀ ਹਾਂਜੀ -ਹਾਂਜੀ ਹਾਂਜੀ- ਹਾਂਜੀ- ਹਾਂਜੀ ਹਾਂਜੀ ਹੁੰਦਾ ਅੱਛਾ ਹੁਣ ਤੇ ਉਹ ਜ਼ਮਾਨਾ ਹੀ ਨੀ ਰਿਹਾ। ਹਾਂਜੀ ਹਾਂਜੀ ਬਿਲਕੁਲ ਈ ਨੀ ਹੈ ਜ਼ਮਾਨਾ ਬਾਹਰ ਨਿਕਲਣ ਦਾ ਤੇ ਹਾਂਜੀ। ਅੱਛਾ ਅੱ ਅੱਛਾ-ਅੱਛਾ, ਹੁਣ ਤਾਂ ਇੱਧਰ ਕੋਈ ਹੈਈ ਨੀ ਕੋਈ ਏਸੀ ਕੋਈ ਕੂਲਰ
ਹਾਂਜੀ-ਹਾਂਜੀ,
ਹਾਂਜੀ ਹਾਂਜੀ-ਹਾਂਜੀ- ਹਾਂਜੀ। ਹੂੰ, ਫੇਰ ਬਿਮਾਰ ਹੋ ਜਾਂਦੇ ਨੇ।
ਹਾਂਜੀ,
ਹਾਂਜੀ,
ਅੱਜ ਕੱਲ ਦੇ ਬੱਚੇ ਈ ਦੇਖਲੋ ਨਿਆਣੇ ਜੀ।
ਹਾਂਜੀ, ਕੀ ਹਾਂ ਬਿਲਕੁਲ ਵੀ ਨੀ ਬਸ ਫੋਨ ਚਾਹੀਦਾ ਨਿਆਣਿਆਂ ਨੂੰ ਤੇ
ਹਾਂਜੀ, ਬਸ ਜੀ ਬਸ ਫੋਨ ਫੜਨਗੇ ਜੀ ਫੋਨ ਚ ਈ ਦੇਖਣਗੇ ਜੀ ਸਭ ਕੁੱਛ
ਹਾਂਜੀ-ਹਾਂਜੀ ਜੋ ਕੁੱਛ ਦੇਖ
ਯੂਟਿਊਬ ਹਾਂਜੀ, ਬਸ ਯੂਟਿਊਬ 'ਚ ਗੇਮ ਕਰ ਲੈਣਗੇ ਜੀ ਕੋਈ ਕਾਰ ਵਾਲੀ ਉਹ ਖੇਲਦੇ ਰਹਿਣਗੇ ਜੀ ਇੰਨੀ ਇੰਨੀ ਦੇਰ ਜੀ। ਨਾ ਤੇ ਉਹਨਾ ਨੂੰ ਰੋਟੀ ਖਾਣ ਦੀ ਸੁਧ ਹੁੰਦੀ ਐ ਨਾ ਕੁੱਛ ਜੀ। ਮੰਨਦੇ ਨੇ ਨਿਆਣੇ ਜ ਤੁਸੀਂ ਦੱਸੋ ਤੁਹਾਨੂੰ ਫੋਨ ਅੱਛਾ ਲੱਗਦਾ ਜੀ, ਹਾਂਜੀ। ਤੁਹਾਨੂੰ ਅੱਛਾ ਲੱਗਦਾ ਫੋਨ
ਫੋਨ ਠੀਕ ਈ ਹੈਗਾ, ਪਰ ਬੇਕਾਰ ਈ ਹੈਗਾ ਫੋਨ ਦੇਖਣਾ ਤੇ
ਹਾਂਜੀ। ਇੱਕ ਤੇ ਦੇਖੋ ਬੱਚਿਆਂ ਦੇ ਦੇਖੋ ਅੱਖਾਂ ਤੇ ਅਸਰ ਪੈਂਦਾ ਜੀ ਅੱਜ ਕੱਲ ਦੇਖਲੋ ਛੋਟੇ ਛੋ ਛੋਟੇ ਬੱਚਾ ਦੇਖ ਲਓ ਚਸ਼ਮਾ ਲਗਾਇਆ ਇਹਨਾਂ ਨੇ। ਟੀਵੀ ਹਾਂਜੀ ਹਾਂਜੀ, ਟੀਵੀ ਨੀ ਦੇਖਣਗੇ ਜੀ ਟੀਵੀ ਬਹੁਤ ਘੱਟ ਜੀ।
ਆਹੋ ਸਿਰਫ
ਬਸ ਜੀ, ਫੋਨ ਚਾਹੀਦਾ ਜੀ ਫੋਨ ਚ ਇਂਝ ਚਲਾਨਗੇ ਜੀ ਇਨੇ ਕੰਪਿਊ ਬੱਚੇ ਬਣੇ ਪਏ ਨੇ ਜੀ ਅੱਜ ਕੱਲ ਤੇ ਮੇਰੀ ਛੋਟੀ ਜਿਹੀ ਗੁੜੀਆ ਹੈਗੀ ਆ ਜੀ ਉਹ ਵੀ ਫੋਨ ਦੇਖਦੀ ਐ ਉਹਨੇ ਤੇ ਅੱਧਾ ਘੰਟਾ ਫੋਨ ਦੇਖ ਣਾ ਹੀ ਦੇਖਣਾ ਜੀ ਹਾਂਜੀ ਬਹੁਤ ਹੀ। ਹੋ ਗਿਆ ਸਿਸਟਮ ਜੀ ਮਾਂ-ਪਿਓ ਦੀ ਗਲਤੀ ਐ ਜੀ। ਫੋਨ ਦੇ ਦਿੰਦੇ ਨੇ ਬੱਚਿਆਂ ਨੂੰ ਹਾਂਜੀ, ਉਹ ਕਹਿੰਦੇ ਲੋ ਜੀ ਸਾਡਾ ਬੱਚਾ ਚੁੱ ਜੀ ਲੈ ਲਓ ਫੋਨ ਦੇਖ ਲਓ ਹਾਂ, ਇਹ ਨੀ ਪਤਾ ਜੀ ਅਸੀਂ ਉਹਨਾਂ ਦੀ ਲਾਈਫ ਵਿੱਚ ਕਿੰਨਾ ਨੁਕਸਾਨ ਕਰ ਰਿਹਾ ਬੱਚਿਆਂ ਦੀ ਆਈਜ਼ ਵੀ ਖਰਾਬ।
ਹਾਂਜੀ, ਫੋਨ ਵਿਚ ਅਲਗ- ਅਲਗ। ਚੀਜ਼ਾਂ ਆਂਦੀਆਂ ਹਨ। ਹਾਂਜੀ-ਹਾਂਜੀ, ਹਾਂ ਹਾਂਜੀ। ਹਾਂਜੀ,
ਹੋਰ ਨਾਸ਼
ਹਾਂਜੀ,
ਅੱਛਾ ਜੀ, ਕੀ ਬਣਾਇਆ ਸੀ ਜੀ ਚਾਹ ਚ? ਚਾਹ ਨਾਲ ਕੀ ਖਾਇਆ ਜੀ?
ਅਸੀਂ ਸਮੋਸੇ ਹਾਂਜੀ, ਤੁਸੀਂ ਕਰ ਲਿਆ।
ਜੀ
ਅੱਛਾ, ਅਸੀਂ ਬਜ਼ਾਰ ਹੀ ਖਾਂਨੇ ਆ। ਬਜ਼ਾਰੇ ਠੀਕ ਰਹਿੰਦੇ।
ਦਿੰਦੇ ਨੇ,
ਹਾਂਜੀ-ਹਾਂਜੀ, ਪਰ ਇਨੀ ਨੀ ਖਾਂਦੇ ਘੱਟ ਵੱਧ ਹੀ ਖਾਂਦੇ ਆ ਕਦੇ ਗਡੀ ਹਾਂਜੀ-ਹਾਂਜੀ,
ਹਾਂਜੀ, ਤੇ ਪਾਣੀ ਤੁਹਾਨੂੰ ਪਤਾ ਪਾਣੀ ਕਿੰਨਾ ਜ਼ਰੂਰੀ ਹੈ, ਪੀਣਾ
ਹਾਂ ਬਹੁਤ, ਪੀਂਦੇ ਨੀ ਪਾਣੀ,
ਨਾ ਇਸ ਵਾਰ ਜੋ ਗਰਮੀ ਪੈ ਰਹੀ, ਨਾ ਪਾਣੀ ਬਹੁਤ ਜ਼ਰੂਰੀ ਹੈ। ਠੀਕ ਹੈ ਨਾ ਜੀ ਹੈਲੋ, ਹਾਂਜੀ, ਸੁਣ ਰਹੇ ਹੋ ਤੁਸੀਂ? ਹੈਲੋ ਭੈਣ ਜੀ, ਹੈਲੋ, ਹੈਲੋ ਭੈਣ ਜੀ, ਹਾਂਜੀ, ਸੁਣ ਰਹੇ ਹੋ? ਹੈਲੋ, ਹਾਂਜੀ ਆਵਾਜ਼ ਆ ਰਹੀ ਹੈ ਤੁਹਾਨੂੰ